ਹੈਲੋ
ਹੈਲੋ, ਮੈਡਮ ਸਸ੍ਰੀ ਅਕਾਲ ਜੀ
ਲੋ
ਹੈਲੋ ਮੈਡਮ ਸਸ੍ਰੀ ਅਕਾਲ ਜੀ, ਵਧੀਆ ਮੈਮ ਵਧ ਵਧੀਆ, ਹੋਰ ਕੀ, ਵਧੀਆ ਮੈਮ ਵਧੀਆ ਹੋਰ ਕੀ ਕਰ ਰਹੇ ਸੀ
ਬੈਠੇ ਸੀਗੇ ਤੁਸੀਂ ਦੱਸੋ ਕੀ ਕਰਦੇ ਓ
ਅ, ਅੱਛਾ- ਅੱਛਾ ਹੋਰ ਮੈਡਮ ਕਿਤੇ ਘੁੰਮਣ ਨੀ ਗਏ ਤੁਸੀਂ
ਤੁਸੀਂ ਕੀ ਕਰ
ਮੈਂ ਅਸੀ ਤਾਂ ਫ਼ਰੀ ਬੈਠੇ ਸੀਗੇ, ਹੋਰ ਤੁਸੀਂ ਕੀ ਕਰਦੇ ਓ ਹਾਂਜੀ ਅਸੀਂ ਤਾਂ ਮੈਡਮ ਫਰੀ ਬੈਠੇ ਤੁਸ ਤੁਸੀਂ ਕੀ ਕਰ ਰਹੇ ਓ, ਅੱਛਾ- ਅੱਛਾ ਅੱਛਾ- ਅੱਛਾ ਕਿੱਥੇ ਗਏ ਫੇਰ ਮੈਮ ਅੱਜ ਘੁੰਮਣ, ਅੱਛਾ- ਅੱਛਾ ਕਿੱਥੇ ਗਏ ਮੈਡਮ ਫੇਰ ਘੁੰਮਣ
ਮੇਲਾ ਲੱਗਦਾ ਹੁੰਦਾ
ਅੱਛਾ -ਅੱਛਾ
ਹਾਂਜੀ- ਹਾਂਜੀ, ਹੁਣ ਦੇਖ ਲਓ ਜੋ ਪੰਜਾਬ ਆਪਣਾ ਮੇਲਿਆਂ ਦਾ ਦੇਸ਼ ਆ, ਹਰ ਤਿਉਹਾਰ ਕੋਈ ਨਾ ਕੋਈ ਹਰ ਮਹੀਨੇ ਆਉਂਦਾ ਹੀ ਆਉਂਦਾ
ਹਮ
ਜਿਵੇਂ ਇਕਾਦਸ਼ੀ ਹੋ ਗਈ, ਦੇਖੋ ਉੱਥੇ ਇਕਾਦਸ਼ੀ ਦਾ ਮੇਲਾ ਲੱਗਦਾ
ਹਾਂ ਅੱਛਾ- ਅੱਛਾ, ਚਲੋ ਤੁਸੀ ਤਾਂ ਵਧੀਆ ਇੰਜੋਏ ਕੀਤਾ ਹੋਊਗਾ ਫੇਰ
ਹਾਂਜੀ- ਹਾਂਜੀ ਵੀ ਦੇਖੋ ਗਰਮੀ ਐਨੀਆ, ਵੈਸੇ ਤਾਂ ਜਾਣਾ ਨੀ ਸੀ ਚਲੋ ਦੇਖੋ ਮੇਰੀ ਭੈਣ ਆਈ ਹੋਈ ਸੀ ਤਾਂ ਕਰਕੇ ਸਾਨੂੰ ਜਾਣਾ ਪਿਆ
ਅੱਛਾ- ਅੱਛਾ- ਅੱਛਾ ਵਧੀਆ, ਚਲੋ ਵਧੀਆ ਮੈਮ ਘੁੰਮਣਾ ਫਿਰਨਾ ਵੀ ਚਾਹੀਦਾ ਦੇਖੋ
ਹਾਂਜੀ ਹਾਂਜੀ ਦੇਖੋ ਅੱਜ- ਕੱਲ ਤਾਂ ਥਾਂ- ਥਾਂ ਤੇ ਹਰ ਕੋਈ ਨਾ ਕੋਈ ਮੇਲਾ ਲੱਗਦਾ ਹੁਣ ਤਾਂ ਵੈਸੇ ਕਿੰਨੀਆਂ ਹੈਰੀਟੇਜ ਮੇਲੇ ਵੀ ਲੱਗਦੇ ਆ ਦੇਖ ਉਹ ਤੁਸੀਂ ਦੇਖਿਆ ਈ ਹੋਣਾ। ਹਾਂਜੀ ਹਾਂਜੀ ਅੱਜ- ਕੱਲ੍ਹ ਤਾਂ ਦੇਖੋ ਬਹੁਤ ਚੱਲਦੇ ਨੇ ਹੈਰੀਟੇਜ ਮੇਲੇ ਵੀ ਲਗਾ ਲਓ। ਥਾਂ ਥਾਂ ਲੱਗੇ ਰਹਿੰਦੇ ਨੇ ਸ਼ਹਿਰਾਂ ਚ
ਹਾਂਜੀ ਹਾਂ
ਹਾਂਜੀ ਹਾਂਜੀ ਤੁਸੀਂ ਵੀ ਕਦੇ ਗਏ ਹੋ ਕਿਸੇ ਮੇਲੇ ਦੇ ਉੱਤੇ
ਹਾਂਜੀ ਹਾਂ ਮੈਮ ਅਸੀਂ ਕੋੋਟ ਮੇਲੇ ਦੇ ਜਾਂਦੇ ਹੁੰਦੇ ਹਾਂ।
ਅੱਛਾ ਅੱਛਾ, ਹਾਂਜੀ ਉਹ ਵੀ ਦੇ ਬੁ ਇੰਨਾ ਫੇਮਸ ਆ ਹਨਾ ਮੇਲਾ
ਹਾਂਜੀ ਹਾਂ ਦੇਖੋ ਸ਼ੀਸ਼ ਮਹਿਲ ਦਾ ਮੇਲੇ ਦੇਖੋ ਰੀਲਸ ਵੀ ਆਉਂਦੀਆਂ ਨੇ
ਹਾਂਜੀ ਹੁਣ ਦੇਖੋ ਵੀ ਜਿਵੇਂ ਆਪਾਂ ਜਾਂਨੇ ਆ, ਚਲੋ ਤੁਸੀਂ ਕਿਸੇ ਉਹਦਾ ਨਾਮ ਨੀ ਲੈਣਾ ਹੈਗਾ ਵੀ ਜਿਵੇਂ ਹੁਣ ਆਪਾਂ ਕਿਸੇ ਮੇਲੇ ਦੇ ਉੱਤੇ ਜਾਂਨੇ ਆ ਦੇਖੋ ਉੱਥੇ ਵੀ ਅੱਜ- ਕੱਲ ਲੋਕ ਆਪਣੇ ਗੁਣ ਨੂੰ ਅੱਗੇ ਰੱਖਣ ਲੱਗ ਗਏ, ਜਿਵੇਂ ਉੱਥੇ ਕੋਈ ਫੋਟੋ ਬਣਾਉਣ ਵਾਲੇ ਆਂਦੇ ਨੇ
ਹਾਂਜੀ
ਜਾਈ ਕੋੋਸਟ
ਹਾਂਜੀ ਹਾਂ ਦੇਖੋ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਮੇਲੇ ਚ ਦੇਖੋ ਅਲੱਗ- ਅਲੱਗ ਆਈਟਮਆਂ ਦਰ ਮਿਲਣੀਆਂ, ਜਿਵੇਂ ਅੱਜ- ਕੱਲ ਟੀ ਸ਼ਰਟਾਂ ਦੇ ਫੋਟੋਆਂ ਕੱਪ ਦੇ ਫੋਟੋਆਂ ਦੇਖੋ ਹਨਾ ਫਰੇਮ ਚ ਤਾਂ ਕੱਢਦੀਆਂ ਨੇ ਦੇਖੋ ਟੈਡੀਵਅਰ ਦੇ ਫੋਟੋਆਂ ਟੈਮਪੀਸ ਫੋਟੋਆਂ ਹਾਂਜੀ ਹ ਵੀ ਦੇਖੋ ਕਿੰਨੇ ਹੀ ਆਈਟਮ ਜ ਸਲਮੀਆਂ ਦੇ
ਹਾਂਜੀ ਹਾਂਜੀ ਹੁਣ ਦੇਖਲੋ ਵੀ ਪਹਿਲਾਂ ਦੇਖਲਓ, ਵੀ ਫੋਟੋ ਆਪਾਂ ਆਪਣੀ ਸ਼ਰਟ ਤੇ ਹਾਂਜੀ ਹਾਂਜੀ ਆਪਾਂ ਵਾਈਟ ਸ਼ਰਟ ਦੇ ਦੇਖੋ ਕੋਈ ਵੀ ਡਿਜ਼ਾਇਨ ਬਣਵਾ ਸਕਦੇ ਆ। ਕੁਛ ਵੀ ਲਗਾ ਸਕ, ਲਿਖਾ ਸਕਦੇ ਆ ਅਗਰ ਆਪਣੇ
ਜਾਂ ਆਪਣਾ ਨਾਮ ਲਿਖਾ ਸਕਦੇ ਆ ਵੀ ਫੋਟਾਂ ਵਗੈਰਾ ਛਪਾ ਸਕਦੇ ਆ।
ਹਾਂਜੀ ਹਾਂਜੀ ਵੀ ਕੁਛ ਵੀ ਕਰ ਸਕਦੇ ਆ, ਦੇਖੋ ਕੋਈ ਫੋਟੋ ਬਣਵਾਉਣੀ ਆਪਾਂ ਨੇ ਕੋਈ ਗੁ ਤੀ ਜੇ ਬਨਾਣੀਆ ਹਨਾ ਕੋਈ ਆਪਾਂ ਨੇ ਖੁਦ ਦੀ ਬਣਾਣੀ ਆ ਜੇ ਅ ਲਗਾ ਲਓ। ਆਪਾਂ ਫੋਨ ਦੇ ਪਿੱਛੇ ਵੀ ਅੱਜ- ਕੱਲ੍ਹ ਇਹੋ ਜਿਹਾ ਸ ਤ ਆਪਣੀ ਫੋਟੋ ਲਗਾ ਸਕਦੇ ਆ ਕਵਰ ਦੇ ਉੱਤੇ
ਸਹੀ ਗੱਲ ਆ ਹਾਂਜੀ ਹਾਂ ਮੈਡਮ ਜਿਵੇਂ ਦੇਖੋ ਟਾਈਮ- ਪੀਸ 'ਚ ਫੋਟੋਆਂ ਫਰੇਮ ਜੜਾ ਸਕਦੇ ਆ।
ਹਾਂਜੀ ਹਾਂਜੀ ਦੇਖੋ ਅੱਜ- ਕੱਲ ਤਾਂ ਕਿੰਨਾ ਸਿਸਟਮ ਚੱਲ ਰਿਹਾ ਫੋਟੋਆਂ ਦਾ
ਹਾਂਜੀ ਹਾਂ
ਹਾਂਜੀ ਹਾਂਜੀ ਹੁਣ ਦੇਖਲੋ ਤਰ੍ਹਾਂ- ਤਰ੍ਹਾਂ ਦਾ ਸਿਸਟਮ ਚੱਲ ਰਿਹਾ, ਹੁਣ ਦੇਖੋ ਵਿਚਰੀ ਚੱਲਿਆ ਸੀ ਕੱਪ ਦੇ ਉੱਤੇ ਫੋਟੋਆਂ
ਹਾਂਜੀ ਹਾਂ
ਜਾਂ ਕਈ ਵਾਰੀ ਬੜੇ ਮੱਗ ਹੋ ਗਏ ਉਹਨਾਂ ਦੇ
ਸਹੀ ਗੱਲ ਆ ਹਾਂਜੀ ਹਾਂ ਮੈਡਮ ਜਿਵੇਂ ਦੇਖੋ ਜਿਹੜੇ ਇੱਕ ਹੁੰਦੇ ਨੇ ਪਿੱਲੋ, ਉਹਨਾਂ ਤਾਂ ਐਵੇਂ ਜੇ ਆਪਾਂ ਹੱਥ ਫੇਰਾਂਗੇ, ਆਪਣੀ ਫੋਟੋ ਹੋ ਗਈ ਦੇਖੋ ਕਿੰਨਨੀ ਈ ਟਰੈਂਡ ਚੱਲ ਪਏ ਹਨਾ
ਤਾਂ ਦੇਖੋ ਕਿੰਨਾ ਈ ਚੱਲ ਗਿਆ ਫੋਟੋ ਦਾ ਲਾ ਲਓ।
ਹਾਂਜੀ ਹਾਂ, ਜੇ ਦੇਖੀਏ ਇੱਕ ਛੋਟਾ ਉਹ ਹੁੰਦਾ ਲੈਂਪ ਜਿਹਾ ਰੱਖਣ ਨੂੰ ਉਹ ਤੇ ਫੋਟਾਂ ਚੱਲ ਪਿਆ ਹਨਾ
ਹਾਂਜੀ ਹਾਂਜੀ
ਹਾਂਜੀ-ਹਾਂ ਐ ਦੇਖੋ ਲਾਈਟਾਂ ਚੱਲ ਪਈ ਵਿੱਚ ਫੋਟੋ ਹੁੰਦੀ ਐ ਵਿੱਚ ਆਲੇ ਦੁਆਲੇ ਲਾਈ ਤਾਂ ਫਿਰ ਗੋਲ ਸਰਕਲ
ਨਾਂ-ਨਾਂ ਦੇਖੋ ਏਦਾ ਵੀ ਓਹ ਸ਼ੀਸ਼ਾ ਅਪਨੀ ਫੋਟੋ ਦੇਖਦੇ ਆ ਜਿਵੇਂ ਜੇ ਤਾਂ ਆਪਾਂ ਸਾਮਣੇ ਦੇਖਦੇ ਆ ਪਰ ਜਦੋਂ ਓਦੇ ਬਟਨ ਹੁੰਦਾ ਓ ਤੇ ਕਲਿੱਕ ਕਰਦੇ ਨੇ ਜੇ ਅਪਨੇ ਓਏ ਚ ਅਪਨੇ ਕੋਈ ਫੇਟ ਪਾਰ ਕੇ ਏਨਾ ਤਾਂ ਅਪਨੀ ਫੋਟੋ ਆਂਦੀ ਐ ਫੇਰ। ਵਿੱਚ ਲਾਈਟ ਮਚ ਦੀ ਹੁੰਦੀ ਆ ਵਾਈਟ ਕਲਰ ਓ ਹੁਣ ਹਾਂਜੀ-ਹਾਂਜੀ ਹੁਣ ਦੇਖੋ ਰੈਡ ਕ ਲਰ ਚ ਆਣ ਲੱਗਿਆ ਹਾਠ ਬਣਿਆ ਹੁੰਦਾ ਓ ਚ ਆਪਾਂ ਫੋਟੋ ਪਾ ਸਕਦੇ ਆਂ। ਤੇ ਫੇਰ ਲਾਈਟ ਬਟਨ ਦੱਬ ਕੇ ਲਾਈਟ ਚੱਲੇਗੀ। ਤੇ ਨਾਲ ਓ ਫੋਟੋ ਵੀ ਜਾਨੀ ਕਿ ਲਾਈਟਿੰਗ ਦਿਖਾਈ ਦਊ ਆਪਾਂ ਨੂੰ।
ਹਾਂਜੀ ਹਾਂ, ਦੇਖੋ ਮੈਂ ਨਾਨਕੇ ਗਈ ਹੋਈ ਸੀ ਜਦੋਂ ਮੇਰੇ ਮਾਸੀ ਜੀ ਸਾਨੂੰ ਘਮਉਣ ਲੈ ਕੇ ਗਏ ਹੋਏ ਸੀ‌। ਤਾਂ ਮੋਲ ਵਿੱਚ ਤੇ ਜਦੋਂ ਅਸੀਂ ਚਲੋ ਛੋਟੇ ਬੱਚਿਆਂ ਨੇ ਗੇਮਾਂ ਖੇਡ ਰਿਆਂ ਸੀਂ ਇੱਕ ਸਕਰੀਨ ਤੇ ਗੇਮ ਖੇਡ ਰਏ ਸੀ। ਬੱਚਾ ਮੇਰੀ ਮਾਸੀ ਦਾ ਬੇਟਾ
ਹਾਂਜੀ-ਹਾਂ।
ਤਾਂ ਓ ਪਾਣੀ ਦੇ ਨਾਲ ਸੀਗੀ ਪ੍ਰੈਸ਼ਰ ਦੇ ਨਾਲ ਓਦੇ ਵਿੱਚ
ਜੀ-ਜੀ ਹਾਂ। ਜੀ ਹਾਂਜੀ ਓਦੇ ਚ ਆਂਦੀ ਐ ਮੈਮ ਕਿਉਂਕਿ ਆੱਜ-ਕੱਲ ਟੈਕਨੋਲੋਜੀ ਦੇਖੋ
ਹਾਂਜੀ ਹਾਂ, ਸਈ ਗੱਲ ਐ ਮੈਮ ਆੱਜ-ਕੱਲ ਟੈਕਨੋਲੋਜੀ ਹਾਂਜੀ ਹਾਂ।
ਹਾਂਜੀ-ਹਾਂਜੀ ਬੋਹਤ ਇਨਕਰੀਜ਼ ਹੋ ਗਈ ਹੁਣ ਟੈਕਨੋਲੋਜੀ, ਹੁਣ ਤੁਸੀਂ ਏ ਲਗਾ ਲਓ ਵੀ ਦੇਖਲਓ ਇੱਕ ਕੱ ਪ ਦੇ ਉੱਤੇ ਕਿਵੇਂ ਪੰਜ-ਛੇ ਫੋਟੋਆਂ ਲਗਾ ਸਕਦੇ ਨੇ। ਤੇ ਦੇਖ ਲੋਂ ਹੁੰਦੀਆਂ ਵੀ ਕਲੀਅਰ ਨੇ।
ਸਈ ਗੱਲ ਐ ਮੈਮ ਜੇ ਦੇਖੀਏ ਕੱਪ ਤੇ ਬ ਬਣਦੀ ਵੀ ਨੀ ਹੈਗੀ ਫੋਟੋ ਪ੍ਰਿੰਟ ਆਊਟ ਕੇ ਵੇਖੋ ਕਿਵੇਂ ਹੁੰਦੀ ਆ।
ਹਾਂਜੀ-ਹਾਂਜੀ ਏਹੀ ਨੀ ਦੇਖੋ ਸਮਝ ਆਂਦੀ, ਹਾਂਜੀ ਵੀ ਦੇਖੋ ਕਿਵੇਂ ਓ ਚੜ੍ਹ ਦਿੰਦੇ ਨੇ ਹੈਨਾ ਕਿਉਂਕਿ ਜੇ ਤਾਂ ਓਨਾਂ ਨੇ ਵੈਸੇ ਕੋਈ ਪੇਪਰ ਨਾਲ ਲਾਈ ਹੋਵੇ ਓ ਵੀ ਪਤਾ ਚੱਲੇ ਪਰ ਕੋਈ ਪੇਪਰ ਵੀ ਨੀ ਹੁੰਦਾ ਐਵੇਂ ਦਾ ਤਾਂ ਦੇਖ
ਹਾਂਜੀ ਓ ਤਾਂ ਪ੍ਰਿੰਟ ਆਊਟ ਈ ਹੁੰਦਾ ਸਿਰਫ।
ਹਾਂਜੀ-ਹਾਂਜੀ ਹੁਣ ਦੇਖੋ ਕਈ ਵਾਰੀ ਤਾਂ ਅ ਸਰਾਣਿਆਂ ਤੇ ਆਪਾਂ ਨੇ ਗੱਲ ਕੀ ਤੀ ਤੇ ਵੀ ਆਪਾਂ ਲਗਾ ਸਕਦੇ ਆ ਫੋਟੋ। ਤਾਈ ਪੀ ਸਦੇ ਹੋ ਗਏ ਆ।
ਓ ਹਾਰਟ ਵਾਲਾ ਅ ਹਾਰਟ ਵਾਲਾ ਪਿੱਲੋ ਬਣਾ ਸਕਦੇ ਆ ਗੋਲ
ਹਾਂਜੀ-ਹਾਂਜੀ, ਹੁਣ ਚੱਲਿਆ ਈ ਬੋਤ ਹੋਇਆ ਜਿਵੇ ਮੈਂ ਤੁਆਨੂੰ ਗੋਲ ਸ਼ੇਪ ਦਾ ਸ਼ੀਸ਼ਾ ਲਗਾ ਲੋ ਇੱਕ ਦਾ ਓਵੇਂ ਦੀ ਸ਼ੇਵ ਹੋਗੀ, ਇੱਕ ਬਿਲਕੁਲ ਰੈੱਡ ਕਲਰ ਚ ਹੁਣ ਹਾੱਟ ਬਣ ਕੇ ਆਂਦਾ ਓਦੇ ਨਾ ਇੱਕ ਤਾਂ ਪੈਲਾਂ ਵਿੱਚ ਦੀ ਆਇਆ ਸੀ ਕੱਲਾ ਹਾਰਟ ਰੈਡ ਕਲਰ ਦਾ ਤੇ ਫੇਰ ਹਾਰਟ ਦੇ ਨਾਲ ਰੈਡ ਦੇ ਨਾਲ ਇੱਕ ਛੋਟ ਟਾ ਜ ਹਾਰਟ ਹੁੰਦਾ ਸੀ ਲਗਾਲੋ ਓਵੀ ਦੋ ਫੋਟੋਆਂ ਪਾ ਸਕਦੇ ਸੀ। ਹਾਂਜੀ-ਹਾਂਜੀ।
ਕੀ ਇੱਦਾਂ ਦੀਆਂ ਦੇਖੋ ਬੋਤ ਸਾਰੀਆਂ ਟਰੈਂਡਿੰਗ ਆਲੀਆਂ ਚੀਜ਼ਾਂ ਚੱਲ ਪਈਆਂ ਵੀ ਜੋ ਆੱਜ-ਕੱਲ ਲੋਕ ਬੋਹਤ ਈ ਜੈਦਾ ਖਰੀਦ ਰਹੇ ਨੇ।
ਹਾਂਜੀ ਕਿਉਂਕਿ ਅਗਲਾ ਬਰਡੇ ਬੂਡੇ ਗਿਫਟ ਲਗਾ ਲਓ ਦੇਖੋ ਜੇ ਤਾਂ ਕੋਈ ਬੱਚੇ ਅਪਾ ਓਨੂੰ ਤਾਂ ਚਲੋ ਗਿਫਟ ਕਰ ਦਿੰਨੇ ਆ ਖਿਡੌਣੇ ਵਗੈਰਾ ਪਰ ਜਿਵੇਂ ਅਪਨੇ ਨੌਨ ਚ ਕੋਈ ਵੱ ਗਾ ਹੋਗਿਆ ਤਾਂ ਆਪਾਂ ਉਹ ਨੂੰ ਆਪਾਂ ਇਹੋ ਜਿਹੀ ਚੀਜ਼ ਇਹ ਕਰਦੇ ਹਾਂ।
ਹਾਂਜੀ ਹਾਂ, ਜੇ ਆਪਾਂ ਦੇਖੀਏ ਤਾਂ ਵੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਅੱਜ-ਕੱਲ੍ਹ ਏਦਾਂ ਦੇ ਸਮਾਨਾਂ ਦੀ।
ਹਾਂਜੀ-ਹਾਂਜੀ।
ਵੀ ਲੋਕ ਦੇਖੋ ਕਿੰਨੇ ਹੀ ਵੀ ਪੈਸੇ ਖਰਚ ਰੇ ਨੇ ਦੇਖੋ, ਹੈਨਾ? ਏ ਸਭ ਚੀਜ਼ਾਂ ਤੇ।
ਹਾਂਜੀ-ਹਾਂਜੀ।
ਵੀ ਦੇਖੋ ਅੱਜ-ਕੱਲ੍ਹ ਘਰਾਂ ਵਿੱਚ ਕੱਪ-ਬੋਰਡ ਬਣ ਰੇ ਨੇ, ਲੂਕ ਏਦਾਂ ਦਾ ਡੈਕੋਰੇਸ਼ਨ ਸਮਾਨ ਰੱਖਣ ਵਾਸਤੇ। ਹਨਾ, ਜਾਂ ਕੋਈ ਕਿਸੇ ਨੂੰ ਗਿਫਟ ਦੇ ਦਿੰਦਾ, ਦੇਖੋ!
ਹਾਂਜੀ-ਹਾਂਜੀ ਬੌਤ ਟਰੈਂਡਿੰਗ 'ਚ ਚੱਲਿਆ ਹੋਇਆ ਐ ਸਮਾਨ ਸਾਰਾ ਲਗਾਲੋ, ਫੋਟੋਜ਼ ਹੋ ਗੀ ਆਂ। ਓਦੋ ਅਸੀਂ ਬਾਲ ਪੇਪਰ ਦੇਖੇ ਹੋਣੇ, ਬਾਲ ਪੇਪਰ 'ਤੇ ਵੀ ਅਪਾਂ ਜਿਵੇਂ ਹੁਣ ਬਾਲ ਪੇ ਪਰ ਹੋ ਗਏ, ਵਾਲਪੇਪਰ ਤੇ ਵੀ ਆਪਾਂ ਆਪਣੀ ਫੋਟੋ ਲਗਾ ਸਕਦੇ ਆਂ।
ਸਹੀ ਗੱਲ ਐ, ਹਾਂਜੀ-ਹਾਂਜੀ ਜਿਵੇਂ ਵਾਲਪੇਪਰ ਹੋ ਗੇ।
ਦੇਖਿਆ ਤੁਸੀਂ ਕਈਆਂ ਦੇ ਰੂਮ ਤੇ ਦੇਖੋ, ਮੈਂ ਇੱਕ ਰੂਮ 'ਚ ਦੇਖਿਆ ਸੀ ਵੀ ਲਗਾ ਲੋ ਇੱਕ ਪੂਰੀ ਕੰਧ ਤੇ ਲਗਾਲੋ, ਓਨਾਂ ਨੇ ਘੱਟੋ-ਘੱਟ ਸੱਤ-ਅੱਠ ਫੋਟੋਆਂ ਅਲੱਗ-ਅਲੱਗ ਲਗਾਈਆਂ ਹੋਈਆਂ ਸੀ ਬੱਚਿਆਂ ਦੀ, ਅਲੱਗ-ਅਲੱਗ ਓਦੀ ਸ਼ੇਪ ਸੀਗੀ। ਤੇ ਬਿਲਕੁਲ ਵਾਲਪੇਪਰ 'ਤੇ ਲਗਾ ਲੋ, ਓ ਐਵੇਂ ਲੱਗਦਾ ਸੀ ਵੀ ਕਮਾਲ ਦੀ ਚੀਜ਼ ਆ ਐ ਦੇਖੋ, ਫੇਰ ਓਨਾਂ ਨੇ ਆਪਣੇ ਖੁੱਦ ਦੀ ਜੜਾਈ ਹੋਈ ਸੀ, ਇੱਕ ਤਾਂ ਹੋ ਗਿਆ ਵੀ ਆਪਾਂ ਫੋਟੋ 'ਚ ਜੜਾਨੇ ਆਂ, ਵੀ ਓਤੋਂ ਲਗਾਲੋ ਵਾਲਪੇਪਰ ਪਰਤੇ ਸੀ, ਜਿਵੇਂ ਕੰਧ ਤੇ ਵਾਲਪੇਪਰ ਲਗਾ ਕੇ
ਵੀ ਵਾਲਪੇਪਰ 'ਤੇ, ਹਨਾ ਕਿੱਡੇ-ਕਿੱਡੇ ਵਾਲਪੇਪਰ ਹੁੰਦੇ ਨੇ ਵਾਲਸ ਦੇ।
ਹਮ-ਹਮ।
ਵੀ ਦੇਖੋ ਕਿੰਨੀਆਂ ਵੱਡੀਆਂ ਫੋਟੋਆ ਬਣਾਣੀਆਂ ਪੈਂਦੀਆਂ ਵੀ ਵੀ ਦੇਖੋ ਮੈਡਮ, ਕਿੰਨੀ ਜਾਦਾ ਤਰੱਕੀ ਹੋ ਰੀ ਐ, ਦੇਖੋ ਹਨਾ ਆਪਣੇ ਪੰਜਾਬ ਵਿੱਚ ਵੀ। ਜੇ ਆਪਾਂ ਗੱਲ ਕਰੀਏ ਬਾਰਲੇ ਦੇਸ਼ਾਂ ਦੀ, ਚਲੋ ਉੱਥੋਂ ਈ ਐ ਸਭ ਆਇਆ। ਵੀ ਬਟ ਪੰਜਾਬ 'ਚ ਐ ਕੁਛ ਹੋ ਰਿਆ ਤਾਂ ਬਹੁਤ ਵਧੀਆ ਲੱਗ ਰਿਆ ਐ ਦੇਖ ਕੇ।
ਹਾਂਜੀ-ਹਾਂਜੀ।
ਜੀ ਦੇਖੋ ਹਾਂਜੀ, ਹਾਂ ਸਈ ਗੱਲ ਐ ਮੈਮ, ਵੱਧ ਤੋਂ ਵੱਧ ਵੱਧੀ ਜਾ ਰਈ ਐ, ਦੇਖੋ ਹਨਾ?
ਹਾਂਜੀ-ਹਾਂਜੀ।
ਵੇਖ ਕਲਾ ਐਵੇਂ ਨੇ ਜੋ ਲੋਕਾਂ ਵਿੱਚ ਪਈਆਂ ਹੋਈਆਂ ਨੇ, ਦੇਖੋ ਦਿਮਾਗ ਯੂਜ਼ ਕਰਦੇ ਨੇ ਹੈ ਨਾ ਆਪਣਾ।
ਓਹੀ ਆ ਕਿ ਦੇਖੋ ਓਨਾਂ ਨੇ ਸਿੱਖਿਆ ਹੋਇਆ, ਹੁਣ ਦੇਖੋ ਐਲਬਮਬਾਂ ਬਣਾਂਦੇ ਨੇ ਜਦੋਂ ਵਿਆਹ ਦੀਆਂ, ਤੁਸੀਂ ਓਥੇ ਲਗਾ ਲੋ, ਹੁਣ ਆਪਾਂ ਜਦੋਂ ਫੋਨ 'ਚ ਫੋਟੋਆਂ ਖਿੱਚਦੇ ਆਂ, ਆਪਾਂ ਕਿੰਨੀ ਵਾਰੀ ਦੇਖਦੇ ਆਂ ਵੀ ਸੈ ਟ ਨੀ ਆਈ, ਹਨਾ ਓਦੇ ਕੋਲ ਇੱਕ ਵਾਰ 'ਚ ਜਾਂ ਦੋ ਵਾਰ 'ਚ ਸੈੱਟ ਖਿੱਚ ਦੇਨੇ ਆ, ਦੇਖਲੋ ਕਿੰਨੀਆਂ ਫੋਟੋਆਂ ਖਿ ਖਿੱਚਦੇ ਨੇ ਓਹੋ, ਜਾਂ ਮੂਵੀ ਬਨਾਣਦੇ ਨੇ। ਹਾਂਜੀ-ਹਾਂਜੀ, ਜਾਂ ਮੂੰਵੀ ਬਨਾਣਦੇ ਨੇ।
ਹਾਂਜੀ ਹਾਂ। ਜੀ ਅੱਜ-ਕੱਲ੍ਹ ਆ ਵੀ ਬੋਤ ਚੱਲ ਰਿਆ, ਦੇਖੋ ਕੈਮਰਾਮੈਨਜ਼ ਨੂੰ ਪਤਾ ਈ ਹੁੰਦੈ। ਵੀ ਜਿਵੇਂ ਅੱਜ-ਕੱਲ੍ਹ ਦੇ ਘਰਾਂ ਵਿੱਚ ਦਾਦੀ ਜਾਂ ਦਾਦੂ ਨਈ ਹੈਗੇ ਕਿਸੇ ਦੇ ਵੀ ਡੈਥ ਹੋਈ-ਹੋਈ ਐ, ਵੀ ਨਾਲ ਹੀ ਜੋੜੀ ਜਾਂਦੀ ਐ, ਦੇਖੋ ਏ ਆਈ ਨਾਲ ਫੋਟੋ, ਦੇਖੋ ਹਨਾ।
ਹਾਂਜੀ-ਹਾਂਜੀ, ਐ ਓਹ, ਹਾਂਜੀ ਹੁਣ ਤੁਸੀ ਵੇਆ 'ਚ ਦੇਖ ਖਿਆਓ ਨਾ ਕਿਸੇ ਦੇ ਮੈਂ ਵੀ ਦੇਖੀ ਸੀ ਇੰਸਟਾ ਤੇ ਵੀ ਦੇਖੋ ਓਨਾ ਦੇ ਮੰਮੀ ਸੀਗੇ, ਤੇ ਓ ਮੁੰਡੇ ਦੇ ਐਨ ਨਾਲ ਖੜੇ ਨੇ ਜਿਵੇਂ ਆਪਾ ਨੋਰਮਲ ਪਰ ਰੀਅਲ ਚ ਖੜੇ ਹੁੰਦੇ ਬੋ ਫੋਟੋਆਂ ਲਵਾਈਆਂ ਹੋਈਆਂ ਸੀਗੀਆਂ।
ਕੈ ਰਿਆ ਵੀ ਨੀ ਲੱਗ ਰੇ ਔ ਬਿਲਕੁਲ ਐਜ਼
ਬਿਲਕੁਲ ਹੀ ਕਿਉਂਕਿ ਓ ਐਡੀਟਿੰਗ ਈ ਏਦਾਂ ਦੀ ਚੱਲ ਪੀ ਹੁਣ ਅੱਜ ਕੱਲ, ਕਿ ਬੰਦਾ ਕੁੱਛ ਵੀ ਕਰ ਸਕਦਾ ਦੇਖੋ ਜਿਨੂੰ ਨਾ ਐਡਿਟ ਟਿੰਗ ਆਂਦੀ ਆ ਵਧੀਆ ਤਰ੍ਹਾਂ ਦੀ।
ਹਾਂਜੀ ਐ ਜਿਵੇਂ ਆਪਾਂ ਸਿਪਲ ਨੋਰਮਲ ਖੜੇ ਆ ਦੇਖੋ ਆਪਾ ਨਾਲ ਮੋਰ ਵਗੈਰਾ ਖੜਾ ਸਕਦੇ ਆ।
ਹਾਂਜੀ-ਹਾਂਜੀ।
ਕਬੂਤਰ ਦੇਖੋ ਵੀ ਕਿੰਨੇ ਹੀ ਏ ਆਈ ਦੇ ਫੰਕਸ਼ਨਸ ਹੁੰਦੇ ਨੇ ਓ ਆਪਾ ਹਰ ਇੱਕ ਲਗਾ ਸਕਦੇ ਆ ਦੇਖੋ।
ਹਾਂਜੀ ਪੈਂਜੀ, ਵੇਖੋ ਬਹੁਤ ਸਿਸਟਮ ਚੱਲਿਆ ਹੋਇਆ ਫੋਟੋਆਂ ਦਾ ਤਾਂ ਦੰਦ ਚ ਹੋਗੇ ਵਾਲ ਪੇਪਰ ਤੇ ਔ ਵੀ ਜਾ ਲਗਾ ਲੋ ਬਾਲ ਪੇਪਰ ਹੀ ਲਗਾਲੋ, ਏਵੀ ਤਾ ਇਕ ਇਹੀ ਸਿਸਟਮਾਂ ਲਗਾਲੋ ਓਹੀ ਮੈਂ ਆਪਾ ਫੋਟੋ ਜੜਨ ਦੀ ਗੱਲ ਕਰ ਰੇ ਆ। ਜਾਂ ਹੁਣ ਲਗਾ ਲਓ ਵਿੱਚ ਦੀ ਇੱਕ ਫਰੇਮ ਐਵੇਂ ਦਾ ਚੱਲਿਆ ਸੀ ਵੀ ਇੱਕ ਫੋਟੋਆਂ ਲਗਾ ਕੇ ਸਾਈਡ ਚ ਆਪਣੇ ਵਾਰੇ ਇੱਕ ਲੰਬੀ ਲਾਈਨ ਚ ਲਿਖ ਕੇ ਆਉਂਦਾ ਸੀ ਕਾਫ਼ੀ ਕੁਛ ਛੋਟੀਆਂ-ਛੋਟੀਆਂ ਲਾਈਨਾਂ ਲੰਬੇ ਲੋਟ ਦੇਖਿਆ ਸੀ ਤੁਸੀ।
ਭੈਣ-ਭਰਾ ਤੇ ਲਿਖਿਆ ਹੋਇਆ, ਮਾਂ-ਧੀ ਤੇ ਮਾਂ-ਬਾਪ ਤੇ ਵੀ ਦੇਖੋ ਹਨਾ।
ਐਵੇ ਦੀਆਂ ਚਲੀਆ ਸੀਗੀਆਂ ਦੇਖੋ ਕਿੰਨੀਆਂ ਵਾਇਰਲ ਹੋਈਆਂ ਤੇ ਹੋਰ ਲੋਕਾਂ ਨੇ ਬਣਵਾਈਆਂ ਸੀ।
ਸਈ ਗੱਲ ਐ ਹਾਂਜੀ ਹਾਂ ਮੈਡਮ ਦੇਖੋ ਰੀਲਸ ਤੇ ਆਪਾਂ ਨੂੰ ਅੱਜ-ਕੱਲ ਟਰੈਂਡਿੰਗ ਦੀ ਪਤਾ ਈ ਲਾਗਦਾ ਰੈਂਦੇ ਵੀ ਅੱਜ-ਕੱਲ੍ਹ ਕਿਦਾਂ ਦੀ ਚੀਜ਼ ਚਲ ਰੀ ਐ ਹਨਾ। ਆਪਾ ਦੇਖੋ ਸੂਟ ਤੇ ਜਰੀ ਟਾਈਮ ਤੇ ਕੱਢ ਸਕਦੇ ਵੀ ਅੱਜ-ਕੱਲ੍ਹ ਕਿਦਾਂ ਦੇ ਫੰਕਸ਼ਨ ਚਲ ਰੇ ਨੇ ਸ਼ੂਟ ਦੇ।
ਹਾਂਜੀ-ਹਾਂਜੀ
ਹਨਾ ਵੀ ਆਪਾ ਹਰ ਇਕ ਚੂਜ਼ ਹਰ ਇਕ ਚੀਜ਼ ਦੇਖੋ ਆਪਾਂ ਕੱਢ ਸਕਦੇ ਆ ਹਨਾ।
ਦੇਖੋ ਹਰ ਇਕ ਕੰਮ ਚ ਧਿਆਨ ਲਗਾਣਾ ਚਾਈਦਾ ਕੋਈ ਨਾ ਕੋਈ ਕੰਮ ਤਾਂ ਆਪਣਾ ਵਧੀਆ ਹੋਈ ਜਾਂਦਾ, ਲਗਾ ਲੋ ਹੁਣ ਜਿਵੇਂ ਜੇੜੇ ਆਡੇ ਐਡੀਟਿੰਗ ਰੱਖੀ ਹੋਈ ਐ ਦੇਖੋ ਅੱਜ-ਕੱਲ੍ਹ ਐਡੀਟਿੰਗ ਦਾ ਕਿੰਨਾ ਪੈਸਾ, ਕੋਈ ਵੀਡੀਓ ਐਡਿਟ ਕਰਨੀ ਆਂ, ਕੋਈ ਕਲਿੱਪ ਐਡਿਟ ਕਰਨਾ
ਮੈਮ ਮੰਨਣ ਆਲੀ ਗੱਲ ਐ ਦੇਖੋ ਵੀ ਹਾਂ ਆਪਾਂ ਨੂੰ ਸਾਰੀਆਂ ਚੀਜ਼ਾਂ ਚ ਇੰਟਰਸਟ ਦੇਣਾ ਚਾਈਦਾ। ਕਿਉਂਕਿ ਆਪਾਂ ਨੂੰ ਏ ਨੀ ਪਤਾ ਹੁੰਦਾ ਵੀ ਕੇੜਾ ਕੰਮ ਆਪਣਾ ਕਦੋਂ ਕੰਮ ਆਜੇ ਹਨਾ।
ਕਿਉ ਇੰਟਰਸਟ ਦੇਖੋ ਬੋਹਤ ਜ਼ਰੂਰੀ ਆ।
ਹਾਂਜੀ ਹਾਂ ਸਈ ਗੱਲ ਆ ਮੈਂਡਮ। ਜਦੋਂ ਆਪਾ ਜਦੋਂ ਆਪਣਾ ਇੰਟਰਸਟ ਹੋਉਗਾ ਕੰਮ ਵੀ ਆਪਣੇ ਆਪੇ ਈ ਬਣ ਜੁਗਾ ਦੇਖੋ।
ਠੀਕ ਐ ਮੈਮ ਧੰਨਵਾਦ ਓਕੇ।